ਹਾਂ ਠੀਕ ਆ ਤੁੂੰਂ ਸੁਣਾਓ?
ਹਾਂਜੀ ਵਧੀਆ ਕੀ ਕਰਦੇ ਸੀ?
ਲੈਟ ਅਏ ਊਟੀਆਂ ਚਾਰਜ ਵਦੇ ਲ। ਤੇ ਅਸੀਂ ਹੁਣ ਰੈਸਟ ਕਰਲਈਏ। ਤਬੀਅਤ ਤੇ ਠੀਕ ਸਵੇਰੇ ਲੇਟੀ ਨਾ ਗੁਰਦੁਆਰੇ ਆ ਕੇ ਰੈਸਟ ਕਰੀ ਦਾ ਟਾਈਮ ਨੀ ਲੱਦਾ। ਹਾਂ ਅੱਜ ਰੈਸ਼ਨ ਨੇ ਕ ਕੇ ਹੋਗੂ ਕੱਢਿਆ ਸੀ ਨਾ ਅਜ।
ਅੱਛਾ ਕਿਹਨੇ ਕੱਢੇ ਸੀ ਕਿਉ ਸੀ ਨੂੰ ਫੱਦੇ ਹੋ ਕਦੀ।
ਹਾਂ ਕਾਰ ਕਰਨ ਕੋਈ। ਪਹਿਲੇ ਮਲਾਈ ਇਕੱਠੀ ਕਰ ਲਈਦਾ ਨਾ ਦੁੱਧ ਦੀ ਮਲਾਈ।
ਕਿੰਨੇ ਦਿਨਾਂ ਦੀ?
ਪੰਦਰਾਂ ਵੀਹ ਦਿਨ ਹੋ ਗਿਆ ਹਫ਼ਤਾ, ਪੰਦਰਾਂ ਦਿਹਾੜੇ ਦੀ।
ਅੱਛਾ, ਫੇਰ?
ਹਫ਼ਤਾ ਪੰਦਰਾਂ ਦਿਹਾੜੇ, ਫੇਰ ਮਲਾਈ ਇਕੱਠੀ ਹੋ ਜਾਂਦੀ ਏ, ਫੇਰ ਉਹਨੂੰ ਚੰਗੀ ਤਰ੍ਹਾਂ ਕਰੀਮ ਕੱਢੀ ਦਾ, ਕੜਾਹੀ ਚ ਪਾ ਕੇ ਨਾ
ਹਾਂਜੀ ਹਾਂਜੀ।
ਕਰੀਮ ਕੱਢੀ ਦਾ ਉਹਨੂੰ, ਫੇਰ ਕਰੀਮ
ਕਰੀਮ ਕਰੀਮ ਕਿਵੇਂ ਕੱਢਦੇ ਹੋ ਫੇਰ?
ਉਹ ਪਾਣੀ ਹੱਥ ਮਿਲਾ ਕੇ, ਕੜਛੀ ਲੈ ਕੇ ਨਾ ਕੜਹੀ ਚ ਪਾ ਕੇ ਮਲਾਈ
ਅੱਛਾ।
ਤੇ ਕੜਛੀ ਗੋਲ ਘੁਮਾਈ ਜਾਓ, ਉਹ ਕਰੀਮ ਨਿਕਲ ਜੇ ਕਰੀਮ ਵੱਖਰੀ ਹੋ ਜਾਏਗੀ, ਪਾਣੀ ਅਲੱਗ ਹੋ ਜਾਏਗਾ। ਹੋ ਹੀ ਜਾਂਦਾ, ਕਦੀ ਸ ਗਰਮੀਆਂ ਚ ਜਲਦੀ ਨਿਕਲ, ਸਰਦੀ ਬੜਾ ਟਾਈਮ ਲੱਗਦਾ। ਸਰਦੀਆਂ ਦੋ ਦੋ ਘੰਟੇ ਲੱਗ ਜਾਂਦੇ, ਸਰਦੀਆਂ ਬੜੇ ਟਾਈਮ ਤੇ ਨੀ ਲੱਗਦੀ। ਗਰਮੀਆਂ ਤਾਂ ਠੀਕ ਜਲਦੀ ਨਿਕਲ ਜਾਂਦੀ ਐ, ਸਰਦੀ ਬਹੁਤ ਔਖਾ ਨਿਕਲਦਾ ਘਿਓ।
ਅੱਛਾ।
ਫੇਰ ਉਹ ਫੇਰ ਮਲਾਈ ਕੱਢ ਕੇ ਉਹ ਨਿਕਲਦਾ ਮੱਖਣ ਨਿਕਲਦਾ, ਉਹ ਮੱ ਮੱਖਣ ਫਿਰ ਉੱਤੇ ਰੱਖ ਦਈਦਾ ਗੈਸ ਉੱਪਰ, ਗੈਸ ਉੱਪਰ ਉੱਪਰ ਰੱਖ ਦਈਦਾ, ਫੇਰ ਦੀਰੇ ਦੀਰੇ ਕੜਛੀ ਮਾਰਦੇ ਜਾਉ, ਦੀਰੇ ਮਾਰਦੇ ਜਾਉ ਕੜਛੀ।
ਸਿਮ ਗ ਲੋ ਗੈਸ ਤੇ ਕਿ ਹਾਈ ਤੇ ਈ।
ਨਾ ਸਿੰਮ ਗੈਸ ਤੇ, ਹਲਕੀ ਗੈਸ ਤੇ, ਲੋਅ ਗੈਸ ਦੀਰੇ ਦੀਰੇ ਕਰਦੇ ਰਓ, ਕੜਛੀ ਮਾਰਦੇ ਰਵੋ, ਫੇਰ ਗਿਓ ਉੱਪਰ ਆ ਜੇਗਾ, ਥੱਲੋੱ ਫੂਕ ਹੋਏ ਨੀਚੇ ਬੈਠ ਜੇ ਉੱਪਰ ਗਿਓ ਆ ਜੇਗਾ। ਛਾਣ ਲੋ, ਫਿਰ ਆਪੇ ਪਾ ਲਓ, ਡਿੱਬੇ ਚ ਪਾਲੋ, ਲੋਟੇ ਚ ਪਾਉ, ਬਰ ਬਰਤਨ ਚ ਪਾ ਲੋੋ, ਨਿਕਲ ਜਾਂਦਾ ਕਿਲੋ ਡੇਢ ਸਵਾ ਕਿਲੋ ਗਿਓ। ਹਾਂ, ਸਵਾ ਕਿੱਲੋ ਨਿਕਲ ਜਾਂਦਾ ਘਿਓ, ਲੋਟਾ ਭਰ ਜਾਂਦਾ। ਜੋਤਾ ਦਾ ਘਿਓ, ਜੋਤਾ ਰੱਖ ਲਈਦਾ, ਉੰਝ ਰੱਖ ਲਈਦਾ ਘਿਓ।
ਅੱਛਾ।
ਇੰਨਾ ਨਿਕਲ ਜਾਂਦਾ ਏ ਨਾ।
ਅੱਛਾ ਅੱਛਾ, ਫਿਰ ਓ ਫੋਕ ਦਾ ਕੀ ਕਰਦੇ ਓ?
ਫੋਕ ਦਾ ਵੀ ਉਦੋਂ ਫੈਂਕ ਦੇਈਦਾ ਬਾਹਰ, ਸਰਦੀਆਂ ਦੇ ਬੱਚੇ ਖਾ ਲੈਂਦੇਂ ਨਾ। ਸਰਦੀ ਖਾਂਦੇ ਬੱਚਿਆਂ ਨੂੰ, ਗਰਮੀ ਚ ਤਾਂ ਜਿਵੇਂ ਸਮੈਲ ਆਣ ਲੱਗ ਜਾਂਦੀ ਨਾ ਪਈ ਪਈ। ਫੇਰ ਸਰਦੀ, ਗਰਮੀਆਂ ਚ ਸੁੱਟ ਦਈਦਾ ਬਾਹਰ ਫੈਂਕ ਦਈਦਾ।
ਹਾਂਜੀ ਹਾਂਜੀ।
ਹਾਂ, ਉਹ ਫਿਰ ਲੇਟੀ ਸੀ ਅੱਜ ਥਕਾਨ ਹੋ ਗਈ ਸੀ ਅੱਜ ਬੜੀ। ਫਿਰ ਮੈਂ ਕਿਹਾ ਲੇਟੀ ਸੀ, ਬੇਟਾ ਗਿਆ ਚਾਰ ਵਜੇ ਮੰਮੀ ਉ ਉੱਠੋ ਉੱਠੋ ਮੈਂ ਕਿਹਾ ਮੈਂ ਠਹਿਰ ਕੇ ਉੱਠਾਂਗੀ, ਬੇਟਾ ਗਿਆ ਸੀ ਕੰਮ ਤੇ ਔਫਿਸ ਗਿਆ ਸੀ। ਚਾਰ ਵਜੇ ਆਂਦਾ, ਫਿਰ ਕਹਿੰਦਾ ਮੰਮੀ ਉੱਠੋ ਉੱਠੋ, ਮੈਂ ਕਿਹਾ ਹਜੇ ਤਾ ਨੀਂਦ ਆਂਦੀ ਪਈ ਅਜੇ ਠਹਿਰ ਉੱਠ ਘੰਟਾ ਅੱਧਾ ਘੰਟਾ ਹੋਰ ਰੈਸਟ ਕਰਾਂਗੀ।
ਹਾਂਜੀ ਹਾਂਜੀ। ਸਵੇਰੇ ਇਕ ਘੜੀ ਅਗਰ ਉੱਠ ਜਾਓ ਨਾ ਫੇਰ ਸਾਰਾ ਦਿਨ ਨੀਂਦਰ ਆਂਦੀ ਰਹਿੰਦੀ ਏ।
ਹਾਂ। ਨਹੀਂ ਘੰਟਾ ਰੈਸਟ ਕਰ ਲਓ, ਆਰਾਮ ਕਰ ਲਓ ਫਿਰ ਨੀ ਆਂਦੀ, ਹੁਣ ਅੱਜ ਗਈ ਨੀ ਨਾ ਅੱਜ ਰੈਸਟ ਕੀਤਾ ਨੀ ਅੱਜ।
ਹਾਂਜੀ।
ਅੱਬ ਜ਼ਿਆਦਾ ਆ ਰਹੀ ਏ।
ਅੱਛਾ- ਅੱਛਾ ਕਿੰਨੇ ਵਜੇ ਆਉਂਦੇ ਹੋ ਫੇਰ ਤੁਸੀਂ ਗੁਰਦਵਾਰੇੳ। ਕਿੰਨੇ ਵਜੇ ਆਉਦੇ ਹੋ ਗੁਰਦੁਆਰੇਓ?
ਅਸੀਂ ਆ ਜਾਨੇ ਆ ਪੰਜ ਵਜੇ-ਪੰਜ ਵਜੇ ਸਵੇਰੇ।
ਅੱਛਾ- ਅੱਛਾ ਘਰ ਦੇ ਕੋਲ ਈ ਹੋਨਾ ਫੇਰ ਹੈਨਾ।
ਹਾਂ ਕੋੋਲ ਈ ਏ ਥੋੜਾ ਹੀ ਦੂਰ ਏ ਘਰਦੇ ਪੰਜ ਵਜੇ ਆ ਜਾਈਦਾ ਘਰ।
ਪੈਦਲ ਜਾਂਦੇ ਹੋ ਕਿ ਔਟੋ ਕਰਦੇ ਹੋ ਫੇਰ?
ਪੈਦਲ ਜਾਏਦਾ ਓਟੋ ਨਹੀਂ ਕਰਦੇ ਪੈਦਲ ਜਾਏਦਾ। ਸਵੇਰੇ ਵੋਕ ਹੋ ਜਾਂਦੀ ਏ ਨਾ, ਪੈਦਲ ਜਾ ਕੇ ਥੋੜੀ ਵੋਕ ਹੋ ਜਾਂਦੀ ਆ, ਉਸ ਤੇ ਨਿਕਲਿਆ ਨੀ ਜਾਂਦਾ। ਇਸੇ ਪੱਜ ਗੁਰਦੁਆਰੇ ਬਾਬਾ ਜੀ ਦਰਸ਼ਨ ਮੇਲੇ ਹੋਂਦੇ ਨੇ ਵੋਕ ਵੀ ਹੋ ਜਾਂਦੀ ਏ।
ਹਾਂਜੀ- ਹਾਂਜੀ।
ਸੈਰ ਵੀ ਹੋ ਜਾਂਦੀ ਏ ਗੁਰਦੁਆਰੇ ਬਾਬਾ ਜੀ ਦੇ ਦਰਸ਼ਨ ਮੇਲੇ ਹੁੰਦੇ ਨੇ। ਧੀਰੇ-ਧੀਰੇ ਚਲੇ ਜਾਇਦਾ। ਹਾਂ ਬਾਬਾ ਜੀ ਉੱਥੇ ਕਰਾਉਂਦੇ ਉੱਥੇ ਹੀ ਕਰ ਲਇਦੈ ਨਿਤ-ਨੇਮ ਗੁਰਦੁਆਰੇ ਹੀ।
ਅੱਛਾ- ਅੱਛਾ ਕਿਹੜਾ-ਕਿਹੜਾ ਨਿਤ-ਨੇਮ ਕਰਦੇ ਤੁਸੀਂ ਗੁਰਦੁਆਰੇ ਵੈਸੇ।
ਹੋ ਕਰ ਹੀ ਲਈਦਾ ਨਿਤ-ਨੇਮ ਤੇ 'ਜਪਜੀ ਸਾਹਿਬ'। 'ਜਪਜੀ ਸਾਹਿਬ' ਪਾਠ ਹੋ ਗਿਆ 'ਸੁਖਮਨੀ ਸਾਹਿਬ' ਪਾਠ ਹੋ ਗਿਆ।
ਅੱਛਾ- ਅੱਛਾ ਪੰਜ, ਸਾਢੇ ਪੰਜ ਆ ਜਾਂਦੇ ਹੋ ਤੁਸੀ ਸਵੇਰੇ ਕਰਕੇ।
ਪੰਜ ਵਜੇ ਆ ਜਾਨੇ ਆ, ਆਪ ਪਾਪਾ ਆਉਂਦੇ ਨੇ ਸਾਢੇ ਪੰਜ ਆਨੇ ਆਂ। ਪੰਜ ਵਜੇ ਆ ਜਾਨੇ ਆ। ਇਕੱਠੇ ਨੀ ਆਉਂਦੇ ਓਹ ਦੂਜੇ ਗੁਰਦੁਆਰੇ ਜਾਂਦੇ ਨਾ, ਫੇਰ ਮੈਂ ਜਿਆਦਾ ਚੱਲ ਨੀ ਸਕਦੀ ਮੈਂ ਤੇ ਫੇਰ ਇੱਧਰੋਂ ਹੀ ਆ ਜਾਣੀ ਆ। ਕੋਲ ਗੁਰਦੁਆਰੇ ਤੋਂ ਹੋਕੇ ਵਾਪਸੀ ਆ ਜਾਂਨੀ ਆ। ਇਹ ਫੇਰ ਅੱਗੇ ਗੁਰਦੁਆਰੇ ਜਾਂਦੇ ਨੇ ਮੇਰੀ ਤੇ ਹਿੰਮਤ ਨੀ ਮੈਂ ਇਥੇ ਬਾਬਾ ਜੀ ਚਲੋ ਜਿਹੜੇ ਦਰ ਸ਼ਨ ਮੇਲੇ ਹੋਗ ਬੈਸੇ ਉੱਥੇ ਆ ਜਾਂਇਦੈ ਘਰ ਧੀਰੇ- ਧੀਰੇ ਟੁਰ ਕੇ ਆ ਜਾਂਨੀ ਆਂ।
ਹਾਂਜੀ ਹਾਂ, ਸਾਡੇ ਇੱਧਰ ਵੀ ਹੈਗਾ ਇਤਿਹਾਸਿਕ ਗੁਰਦੁਆਰਾ ਹੈਗਾ ਇੱਕ। ਇਥੇ'ਗੁਰੂ ਗੋਬਿੰਦ ਸਿੰਘ ਜੀ'ਆਏ ਸੀਗੇ ਇੱਧਰ ਕਹਿੰਦੇ
ਇਹਦਾ ਨਾ ਇਤਿਹਾਸਿਕ, ਘੋੜਾ ਬੁਨਿਆਸੀ ਇਤਿਹਾਸਿਕ ਗੁਰਦੁਆਰਾ ਏ ਬੜੀ ਸੰਗਤ ਆਂਦੀ। ਸਵੇਰੇ- ਸਵੇਰੇ ਬਹੁਤ ਸੰਗਤ ਜਾਂਦੀ ਏਥੇ। ਤੇ ਪਾਵੀ ਜਾਂਦੇ ਪਾਪ ਆਂਦੇ, ਮੱਥਾ ਟੇਕ ਕੇ ਆਂਦੇ ਨੇ ਫੇਰ
ਆਪਾਂ, ਕੁਵਾਰੇ ਹੁੰਦੇ ਜਾਂਦੇ ਸੀਗੇ ਗੁਰਦੁਆਰੇ।
ਹਾਂ- ਅੱਛਾ। ਸਾਡੇ ਸ਼ੁਰੂ ਤੋਂ ਅਸੀਂ ਜਾਂਦੇ ਸੀ ਪਹਿਲਾਂ ਤੋਂ ਜਾਈਦਾ ਸੀ। ਸ਼ੁਰੂ ਤੋਂ ਅਸੀ, ਪਹਿਲੇ ਕਿਰਾਏ ਤੇ ਰਹਿੰਦੇ ਸੀ ਮਕਾਨ, ਬਾਦ ਜੇ ਕਿਰਾਇਆ ਤੇ ਰਹਿੰਦੇ ਸੀ। ਉਸ ਥੇ ਜਾਂਦੇ ਸੀ ਓ, ਰੋਜ਼ ਸਾ ਡੇਲੀ, ਅਸੀਂ ਉੱਥੇ ਰੂਟੀਨ ਬੰਨਿਆ, ਰੋਜ਼ ਸਵੇਰ ਤੜਕੇ ਨਿਕਲ ਜਾਂਦੇ ਸੀ ਗੁਰਦੁਆਰੇ। ਸਵੇਰੇ ਗੁਰਦੁਆਰੇ ਜਾਣਾ, ਸੇਵਾ ਕਰਨੀ। ਉੱਥੇ ਬੈਠ ਕੇ ਰੋਜ਼ ਪਾਠ- ਪੂਠ ਕਰਨਾ, ਨਿਤ ਨੇਮ ਕਰਨਾ ਫੇਰ ਘਰ ਆਉਂਦੇ ਸੀ। ਪਹਿਲੇ ਅਸੀਂ ਸ਼ੁਰੂ ਤੋਂ ਉੱਥੇ ਜਾਂਦੇ ਸੀ, ਵੱਡੇ ਗੁਰਦੁਆਰੇ। ਹਾਂ ਫੇਰ ਬਾਬਾ ਜੀ ਕਹਿਣ ਲੱਗ, ਵੀ ਕੀ ਗੱਲ ਦੱਸੋ ਉਧਰ ਕਿਓ ਜਾਂਦੇ ਹੋ। ਕੀ ਗੱਲ ਏ ਬਾਈ ਐ ਨਹੀਂ ਗੁਰਦੁਆਰਾ, ਮੈਂ ਕਿਹਾ ਨੀ ਬਾਬੇ ਗੁਰਦੁਆਰਾ ਐ। ਫੇਰ ਹੁਣ ਇੱਥੇ ਕੋਲ ਹੀ ਜਾਣ ਲੱਗ ਗਏ ਨਾ। ਉੱਧਰ ਵੀ ਚਲੇ ਜਾਈਦਾ, ਇੱਧਰ ਵੀ ਚਲੇ ਜਾਈਦਾ।
ਅੱਛਾ- ਅੱਛਾ।
ਹਾਂ ਫੇਰ ਇਧਰ ਹੀ ਜਾਈਦ। ਫੇਰ,
ਚਲੋ ਵਧੀਆ। ਗੁਰੂ ਸਾਹਿਬ, ਗੁਰਦੁਆਰੇ ਦੇਖੋ ਸਭ ਜਗਾ ਰੱਬ ਇੱਕ ਹੀ ਹੈਗਾ। ਜਿਹੜਾ ਮਰਜ ਚਲੇ ਜਾਓ।
ਹਾਂ ਰੱਬ ਤਾ ਇੱਕੋ ਈ ਐ, ਆਪਣੇ ਮਨ ਦਾ ਭਾਵ ਹੋਏ ਬਈ ਇਹ ਗੁਰਦੁਆਰਾ ਔ, ਗੁਰਦੁਆਰਾ ਜਾਣਾ। ਰੱਬ ਤੇ, ਸਭ ਜਗਾ ਇੱਕੋ ਈ ਐ।
ਔਈ ਕਹਿੰਦੇ, ਗੁਰੂ ਗੋਬਿੰਦ ਸਿੰਘ ਜੀ ਨੇ ਸਈ ਕਿਹਾ ਸੀਗਾ, ਮੇਰੇ ਬਾਦ ਇਹਨਾਂ ਨੇ ਸਭ ਮੰਨੇ, ਗੁਰੂ ਗ੍ਰੰਥ ਸਾਹਿਬ ਜੀ ਨੂੰ ਹਾਂਜੀ ਬਾਕੀ ਕਿਸੇ ਦੇਵੀ ਦੇਵਤੇ ਨੂੰ ਕਿਸੇ ਨੂੰ ਨੀ ਮੰਨਣਾ। ਬਸ ਇਹਦਾ ਦਾ ਇਹ ਮੰਨਨਾ ਹੈਗਾ ਤੁਸੀਂ।
ਸਗੋਂ ਅਸੀਂ ਬਾਬਾ ਲੜ ਲੱਗੇ ਆ ਅਸੀਂ ਗੁਰਦੁਆਰੇ ਗੁਰਦੁਆਰੇ ਤੋਂ ਘਰ, ਅਸੀ ਜਾਂਦੇ ਨੀ ਸਗੋਂ ਮਨ ਈ ਮੰਨਦਾ ਜਾਣ ਤੇ।
ਅਸੀਂ ਨੀ ਮੰਨਦੇ ਕਿਸੇ ਨੂੰ ਸਾਡੇ ਬਾਬਾ ਜੀ ਗੁਰਦੁਆਰੇ ਸਾਹਿਬ ਬੈਠੇ ਨੇ, ਐਡੀ ਗੁਰਬਾਨੀਆਂ ਕੁਰਬਾਨੀਆਂ ਜੈ ਸਾਡੇ ਗੁਰੂ ਆ ਨੇ ਸਾਡੇ ਗੁਰੂਆਂ ਜੀ ਕੁਰਬਾਨੀ ਕੋਈ ਦੇ ਈ ਨੀ ਸਕਦਾ ਕੋਈ ਕੌਮ ਐਸੀ ਨੀ, ਜਿੰਨੇ ਕੁਰਬਾਨੀ ਦਿੱਤੀ ਹੋਵੇ।
ਸਾਡੀ ਸਿੱਖੀ ਕੌਮ ਐ, ਸਾਡੇ ਗੁਰੂਆਂ ਨੇ ਜਿਹੜੀ ਕੁਰਬਾਨੀਆਂ ਦਿੱਤੀਆਂ।
ਹਾਂਜੀ-ਹਾਂਜੀ, ਬਿਲਕੁਲ-ਬਿਲਕੁਲ,
ਬੜੀ ਕੁਰਬਾਨੀ ਦਿੱਤੀ ਐ ਸਾਡੇ ਗੁਰੂ ਆ ਨੇ, ਸਾਰਾ ਧਰਮ ਬ ਗੁਰੂ ਤੇਗ ਬਹਾਦਰ ਸਾਹਿਬ ਨੇ ਜਿਹੜੀ ਕੁਰਬਾਨੀ ਦਿੱਤੀ ਐ, ਸਾਰਾ ਵੰਸ਼ ਈ ਵਾਰਤਾ ਗੁਰੂ ਗੋਬਿੰਦ ਸਿੰਘ ਨੇ, ਪਿਤਾ ਵਾਰਿਆ ਬੇਟੇ ਵਾਰੇ ਆਪ ਵਾਰਿਆ, ਸਾਰਾ ਪਰਿਵਾਰ ਈ ਮਾਤਾ ਵਾਰੀ, ਸਾਰਾ ਪਰਿਵਾਰ ਈ ਸ਼ਹੀਦ ਹੋ ਗਿਆ ਬਾਬਾ ਜੀ ਦਾ। ਸਾਰਾ ਪਰਿਵਾਰ ਈ, ਵਨ ਸ਼ਹੀਦੀ-ਸ਼ਹੀਦੀ ਹੋ ਗਿਆ।
ਹਾਂਜੀ
ਸਾਰੀਆਂ ਸ਼ਹੀਦੀ ਪਾਈਆਂ ਨੇ ਤਾਂ ਧਰਮ ਬਚਿਆ ਹਿੰਦੂ ਧਰਮ ਰਹਿਣਾ ਥੋੜ੍ਹੀ ਸੀ। ਤੇ ਬਾਬਾ ਜੀ ਨੇ, ਗੁਰੂ ਤੇਗ ਬਹਾਦਰ ਜੀ ਨੇ। ਆਪਣੇ ਦਿੱਤਾ ਆਪਣੇ ਸ਼ੀਸ਼ ਦਿੱਤਾ ਆਪਣੀ ਰੱਖਿਆ ਕੀਤੀ ਐ।
ਹਾਂਜੀ,
ਹਿੰਦੂ ਹਿੰਦੂ ਧਰਮ ਦੀ ਰੱਸਿਆ ਰੱਖਿਆ ਕੀਤੀ ਬਾਬਾ ਜੀ ਨੇ
ਕਿ ਮੈਂ ਆਪਣਾ ਇੱਕ ਜੰਪਲ, ਥੋੜੀ ਨਾ ਦੱਸ ਸਕਦੀ ਆਂ।
ਹਾਂ ਸਾਡੇ ਗੁਰੂਆਂ ਨੇ ਬੜੀ ਕੁਰਬਾਨੀ ਦਿੱਤੀਆਂ ਨੇ, ਜਗ੍ਹਾ-ਜਗ੍ਹਾ ਦੇਖ ਲੋ। ਕੋਈ ਵੀ ਹੁੰਦਾ, ਕੁਛ ਵੀ ਹੁੰਦਾ, ਪਹਿਲੇ ਸਾਡੇ ਸਿੱਖੀ ਪਹੁੰਚਦੇ ਨੇ। ਸਿੱਖੀ ਸਕੂਨ ਸਭ ਪਾਸੇ ਕਰਦੇ, ਨੇ ਸਭ ਮਦਦ ਕਰਦੇ ਨੇ। ਕੋਵਿਡ ਹੋਇਆ ਪਰ ਕੋਵਿਡ ਚ ਹੋਇਆ, ਨੋਟਬੰਦੀ ਹੋਇਆ, ਸੱਥਾਂ ਜਗ੍ਹਾ ਤੇ ਲੰਗਰ ਲੱਗੇ ਹੋਏ ਸਨ। ਕਿਤੇ ਲੰਗਰ ਨੀ ਮਿਲਦਾ, ਸਾਡੇ ਗੁਰਦੁਆਰੇ ਲੰਗਰ ਮਿਲਦਾ ਸੀ ਮੰਦਿਰ ਵੀ ਬੰਦ ਹੋ ਗਏ ਸ ਸਾਨੂੰ ਲੇਕਿਨ ਸਾਡੇ ਗੁਰਦੁਆਰੇ ਐਸੀ ਜਗਾ ਐ ਉਹਨਾਂ ਦੇ ਗੁਰਦੁਆਰੇ ਨੀ ਬੰਦ ਹੋਏ। ਗਰੀਬਾਂ ਵਾਸਤੇ ਮਦਦ ਕਰਦੇ ਸੀ ਲੰਗਰ ਬਣਾ ਕੇ ਦਿੰਦੇ ਸੀ ਪੈਕਿੰਗ ਕਰਕੇ ਕਰਕੇ ਦਿੰਦੇ ਸਨ ਘਰ ਚਲਜੋ ਜਿਹੜੇ ਨੀ ਬਨੇ, ਜਿਨਾਂ ਕੋਲ ਨੀ ਐ ਖਾਣ ਨੂੰ ਗਰੀਬ ਬੰਦੇ।
ਹਾਂਜੀ, ਬਿਲਕੁਲ ਲੋਕਡਾਊਨ ਚ ਵੇਖਿਆ ਸੀਗਾ ਕਾਫ਼ੀ ਮਤਲਬ, ਜੋ ਰੋਟੀ ਪਾਣੀ ਦੇ ਤਾਂ ਜੋੜੇ ਸੀਗੇ, ਸਾਰੇ ਸਿੱਖੀ ਤਿਆਗ ਮੰਦਿਰਾਂ ਵਾਲੇ ਤੇ ਤਾਲੇ ਲਾ ਕੇ
ਹਾਂ, ਬੜਾ ਕੀਤਾ ਸਾਡ ਸਾ ਗੁਰਦੁਆਰੇ ਤੇ ਬੜਾ ਈ, ਅੱਠੇ ਪੈਰ ਲੰਗਰ ਏਡੀ ਸੇਵਾ ਕਰਦੇਂ ਜੇੜਾ ਕਾਂਡ ਹੁੰਦਾ ਕੁਛ ਹੁੰਦਾ ਸਾਡਾ ਸਿੱਖ ਕੀ ਖਾਲਸਾ ਪੈਲੇ ਆਂਦਾ। ਅੱਗੇ ਆਂਦਾ ਪੈਲੇ, ਸਭ ਦੀ ਮਦਦ ਕਰਨ ਵਾਸਤੇ। ਫੇਰ ਵੀ ਲੋਕੀ ਸਾਡੇ ਸਿੱਖਾਂ ਨੂੰ ਭੈੜਾ ਕੇਦੇ ਨੇ।
ਹਾਂਜੀ।
ਸਾਡੇ ਸਿੱਖੀ ਜਿਆ ਤੇ ਕੋਈ ਹੋ ਈ ਨਹੀਂ ਸਕਦਾ!
ਵੇਖਦੇ, ਕਿੰਨਾ ਕੰਮ ਹੋਇਆ ਸੀਗਾ। ਉਨ੍ਹਾਂ ਨੇ ਹੇਮਕੁੰਟ ਸਾਹਿਬ ਜਾਣ ਨੂੰ ਰੋਕ ਲਿਆ ਸੀਗਾ ਬੰਦਿਆਂ ਨੂੰ।
ਹਾਂ, ਪਿੱਛੇ ਦੇਖੋ ਹੋਰ ਨੀ ਪਿੱਛੇ ਕਾਂਡ ਹੋਇਆ। ਹਜ਼ੂਰ ਸਾਹਿਬ ਸੰਗਤ ਜਾਂਦੀ ਸੀ, ਰੋਕ ਲਿਆ। ਸੋ-ਸੌ ਰੁਪੇ ਦੀ ਬੋਤਲ, ਦੋ-ਦੋ ਸੌ ਰੁ ਬੋਤਲ ਦੇਂਦੇ ਨੇ। ਓਹਨਾਂ ਨਿਹੰਗਾ ਨੇ ਫਿਰ ਓ ਪਾਣੀ ਲਾ ਤਾ। ਵੀ ਏਡੀ ਮਹਿੰਗੀ ਬੋਤੱਲ ਦੇਂਦੇ ਓ! ਬਈ ਕਿਸੇ ਕੋਲ ਹੁੰਦਾ ਪੈਸਾ, ਕਿਸੇ ਕੋਲ ਨਹੀਂ ਹੁੰਦਾ। ਐ ਵੀ ਲੜਾਈਆਂ ਹੋਈਆਂ ਦਾ ਕਾਂਡ ਬਣਿਆ! ਐਨਾਂ ਨੇ ਵੀ ਕੀਤਾਂ, ਮਾਰਿਆ ਸਾਡੇ ਸਿੱਖਾਂ ਨੂੰ ਨਿਹੰਗਾਂ ਨੂੰ। ਐਹ!
ਮੈਂ ਕਿਹਾ, ਅਗਰ ਕਿਤੇ ਬਾਹਰ ਆਪਾਂ, ਆਪਾਂ ਵੀ ਕਿਤੇ ਘੁੰਮਣ ਜਾਵਾਂਗੇ, ਜਿੰਨੇ ਦਾ ਸਮਾਨ ਮਿਲੇਗਾ, ਤੁਹਾਨੂੰ ਲੈਣਾ ਹੀ ਪਏਗਾ। ਤੇ ਜੋ ਮਰਜ਼ੀ ਹੋਏ, ਪਰ ਇੰਨੀ ਵੀ ਲੁੱਟ ਮਾਰ ਨੀਂ ਹੋਣੀ ਚਾਹੀਦੀ ਨਾ। ਕਿੰਨੀ ਮਹਿੰਗਾਈ ਤੁਸੀਂ ਵੇਚੋ, ਤੁਸੀ ਦੂਜੇ ਬੰਦੇ ਵਾਲ ਦੇਖੋ ਨਾ।
ਨਹੀਂ, ਜੇ ਨੋਰਮਲ ਹੋਏ ਨਾ ਭਾਂ ਮਹਿੰਗਾਈ ਨੋਰਮਲ ਹੋਏ ਨਾ। ਐ ਥੋੜੀ ਤੁਸੀਂ ਵੀ ਰੁਪੇ ਦੀ ਬੋਤਲ ਸੌ-ਸੌ ਰੁਪਏ, ਦੋ-ਦੋ ਸੌ ਰੁਪੇ ਦੇਓ, ਹਾਂ! ਜੇ ਕੋਈ ਪੈਸੇਵਾਲਾ ਬੰਦਾ ਲੈ ਲਏਗਾ, ਗ਼ਰੀਬ ਬੰਦਾ ਨਹੀਂ ਲੈ ਸਕਦਾ।
ਹਾਂਜੀ।
ਬੰਦਾ ਨੀ ਲੈ ਸਕਦਾ, ਪੈਸਾ ਤੇ ਬਾਅਦ 'ਚ ਲੈ ਲੇਗਾ ਕੋਈ ਗੱਲ ਨਹੀਂ। ਹੁਣ ਸਾਰੇ ਬੰਦੇ ਤੇ ਇੱਕੋ ਜੇ ਨੀ ਹੁੰਦੇ ਨਾ?
ਹਾਂਜੀ-ਹਾਂਜੀ।
ਓ ਸਿੱਖਾਂ ਨੇ ਲੰਗਰ ਲਗਾਤਾ। ਲੰਗਰ ਪਾਣੀ ਸਭ ਕਰਤਾ। ਓ ਤੇ ਫੇਰ ਸਿੱਖਾਂ ਦੇ ਮਗਰ ਪੈ ਗਏ! ਹਾਂ, ਤੁਸੀਂ ਲੰਗਰ ਕਿਉਂ ਲਗਾਇਆ? ਓ ਨਿਹੰਗਾਂ ਸਿੱਖਾਂ ਨੂੰ ਭੈੜਾ-ਬੁਰਾ ਕਹਿਣ ਲੱਗ ਗਏ!
ਬਿਲਕੁਲ, ਕਿੰਨਾ ਹੰਗਾਮਾ ਹੋਇਆ ਪਿੱਛਲੇ ਦਿਨਾਂ 'ਚ, ਕਿੰਨਾ ਮਾਰ-ਕੁਟਾਈ
ਬੜੀ ਮਾਰ-ਕੁਟਾਈ ਹੋਈ ਏ! ਬੜਾ ਕੀਤਾ, ਨਿਹੰਗਾ ਸਿੱਖਾਂ ਨੂੰ, ਪਗਾਂ ਲਾਹ ਤੀਆਂ ਉਨ੍ਹਾਂ ਦੀਆਂ। ਕੇ ਸਲਾਹ ਤੇ ਉਹ ਟੰਗਾਂ ਤੋੜ ਤਿਆਂ ਨੇ ਕਈ ਵਿਚਾਰੇ ਦੀਆਂ ਬੁਰਾ ਹੋਇਆ ਨਾਲ ਬੜਾ ਬੁਰਾ ਕੀਤਾ। ਤਾਂ ਸਾਡੇ ਸਿੱਖਾਂ ਨਾਲ
ਹਾਂਜੀ। ਕਹਿੰਦੇ ਐ ਇੱਕੋ ਈ ਸਾਲ ਏ ਕੀ ਚਾਈਦਾ ਹੈਗਾ ਵੇ?
ਪਹਿਲੇ ਚੌਰਾਸੀ ਕਾਂਡ ਹੋਏ ਨੇ, ਤਾਂ ਇਨ੍ਹਾਂ ਕੁੱਛ ਹੋਇਆ ਸਿੱਖਾਂ ਦਾ ਏਡਾ ਬੁਰਾ ਹਾਲ ਹੋਇਆ ਸੀ ਚੌਰਾਸੀ ਕਾਂਡ।
ਹਾਂਜੀ।
ਥੋੜ੍ਹਾ ਬਹੁਤ ਫ਼ਰਕ ਪਿਆ, ਫੇਰ ਲੋਕੀ ਮਗਰ ਫੇਰ ਹੋ ਗਏ ਨੇ, ਕਰਨ ਲੱਗ ਗਏ ਨੇ ਇਸ ਤਰ੍ਹਾਂ ਹੀ। ਨਹੀਂ ਬਈ, ਸਾਡੇ ਸਿੱਖੀ ਕਿੱਡੀ ਕੁਰਬਾਨੀ ਦੇਤੀ। ਗੁਰੂਆਂ ਨੇ ਨਹੀਂ ਤਾਂ ਹਿੰਦੁ ਧਰਮ ਤੁਹਾਡਾ ਬਚਨਾ ਥੋੜੀ ਸੀ! ਹਿੰਦੂ ਨਾ ਰਹਿੰਦਾ, ਸਾਡੇ ਗੁਰੂ ਤੇੇਗ ਬਹਾਦਰ ਬਾਣੀ ਨਾ ਦਿੰਦੇ। ਕੁਰਬਾਨ ਨਾ ਦਿੰਦੇ, ਹਿੰਦੂ ਇਕ ਨਾ ਰਹਿਣਾ ਸ, ਸਾਰੇ ਮੁਸਲਮਾਨ ਬਨ ਜਾਂਦੇ!
ਕਹਿੰਦੇ ਨੇ, ਤਿਲਕ ਜੰਞੂ ਰਾਖਾ ਪ੍ਰਭ ਕਾ।
ਹਾਂ, ਐ ਤੇ ਬਸ ਗੁਰੂ ਤੇਗ ਬਹਾਦਰ ਸਾਡੇ ਗੁਰੂਆਂ ਨੇ ਰੱਖਿਆ ਕੀਤੀ ਏ ਹਿੰਦੂ ਧਰਮ ਦੀ!
ਹਾਂਜੀ।
ਤਾਂ ਹਿੰਦੂ ਧਰਮ ਬੱਚਿਆਂ, ਹਿੰਦੂ ਧਰਮ ਥੋੜੀ ਬਚਣਾ ਸੀ! ਹਾਂ, ਸਮਝਦੇ ਨਹੀਂ ਨਾ ਲੋਕੀ!
ਸਾਰੇ ਕਹਿੰਦੇ ਮੈਂ, ਮੈਂ, ਮੈਂ ਭਲੀ ਮਸਾ
ਹਾਂ! ਸਾਡੇ ਗੁਰੂਆਂ ਦੀ ਕੁਰਬਾਨੀ ਦੇ ਹੀ ਨਹੀਂ ਸਕਦੇ ਕੋਈ!
ਹੁਣ ਸਾਡੇ ਬਾਰੇ ਤਾਂ ਵੀ ਸੋਚ ਜੇ ਵੀ, ਕਿਸੇ ਨੂੰ ਰਾਜ਼ੀ ਨਹੀ ਹੈਗਾ।
ਹਾਂ।
ਦਿਲ ਬੁਹਤ ਦਰਦ ਸਮਝੇ
ਹਾਂ।
ਹਜੇ
ਫਿਰ ਉਹ ਮੈਂ ਕਿਹਾ ਚਲੋ। ਜਾਣਾ ਸੀ ਬੱਚਿਆਂ ਨੇ ਐਤ ਕੀ ਹੇਮਕੋਟ ਸਾਹਿਬ। ਹੁਣ ਫਿਰ ਕਦੀ ਜਾਣਗੇ। ਉਹ ਤੇ ਹੈ ਬੱਚੇ ਉਨਾ ਹੀ ਰਹਿ ਗਿਆ ਬੱਚੇ ਸਾਰੇ ਸਾਰੇ ਗਰੇਸ ਤੁਹਾਨੂੰ ਬੱਚੇ ਦੇ ਪਹਿਲੇ ਹੋਏ ਸਨ।
ਅੱਛਾ ਜੀ।
ਹਾਂ।
ਹੋਰ ਵੀ ਬਾਬੇ ਕਦੋਂ ਬੁਲਾਦੇ ਨੇ।
ਬਿਲਕੁਲ।
ਹੁਕਮ ਬਗੈਰ ਪੱਤਾ ਨਹੀਂ ਹਿਲ ਸਕਦਾ।
ਹਾਂਜੀ।
ਜਦੋਂ ਬਾਬਾ ਹੁਕਮ ਹੋਏਗਾ। ਬਾਬਾ ਆਪੇ ਬੁਲਾਣਗੇ।
ਬਿਲਕੁਲ। ਐ ਰੱਬ ਨੀ ਆਂਦਾ
ਐ
ਰੱਬ ਨੀ ਆਉਂਦਾ ਸੀ ਮਹਾਰਾਜ
ਹਾਂ, ਓ ਤੇ ਹੈ।
ਜਨ੍ਹਾਂ ਨੇ ਸਾਨੂੰ
ਹਾਂ।
ਜੀ, ਚਲੋ ਚਾਹ
ਹਾਂ।
ਸਗੋਂ ਮੈਂ ਵੀ ਧਿਆਨ ਰੱਖਦੀ ਚਾਹ ਪਾਣੀ ਮੈਂ ਚੱਲ ਦੱਸ ਮੈਂ ਵੀ ਧਿਆਨ ਰੱਖਦੀ ਮੈ ਕਿਆ ਚਲ ਦੱਸ-ਪੰਦਰਾ ਮਿੰਟ ਮੈ ਗੱਲ ਕਰ ਲਾ।
ਅੱਛਾ।
ਹਾਂਜੀ। ਚੱਲ ਤੁਸੀਂ ਬਲਾਓ ਫਿਰ ਤੁਸੀਂ ਵੀ ਰੈਸਟ ਕਰੋ ਜਿਹੜਾ ਠੀਕ ਹੈ ਸਤਿ ਸ਼੍ਰੀ ਅਕਾਲ।
ਸਤਿ ਸ਼੍ਰੀ ਅਕਾਲ, ਠੀਕ ਹੈ।